ਹੈਲੋ।
ਹੈਲੋ ਮੈਡਮ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ।
ਵਧੀਆ ਮੈਡਮ।
ਕੀ ਕਰਦੇ ਸੀ?
ਬਸ ਮੈਡਮ ਵਿਹਲੇ ਬੈਠੇ ਸੀ ਚਾਹ ਪਾਣੀ ਪੀ ਕੇ ਹਟੇ ਸੀ।
ਅੱਛਾ ਜੀ ਚਲੋ ਵਧੀਆ, ਹੋਰ ਦੱਸੋ। ਕਿਹੜੀਆਂ ਕਿਹੜੀਆਂ ਖੇਡਾਂ ਪਸੰਦ ਆ ਤੁਹਾਨੂੰ?
ਹਾਂਜੀ ਮੈਂ ਤਾਂ ਬਸ ਜ਼ਿਆਦਾ ਤਰ ਤਾਂ ਮੈਂ ਕ੍ਰਟ ਵੀ ਖੇਲਣੀ ਹੁੰਦੀ ਆ ਫੁੱਟਬਾਲ ਵਗੈਰਾ।
ਬੈਟ ਬੋਲ?
ਬੈਟ ਹਾਂਜੀ?
ਬੈਟ ਬਾਲ ਖੇਡ ਲੈਂਦੇ ਹ?
ਹਾਂਜੀ ਹਾਂ ਕ੍ਰਿਕਟ ਖੇਡ ਲੈ ਹੂਨੀਅਮੈਂ
ਹਾਂਜੀ ਹੋਰ।
ਤੁਸੀਂ ਖੇਡ ਲੈਂਦੇ ਹੋ ਮੈਡਮ ਬੈਟਬਾਲ ਵਗੈਰਾ?
ਹੋਰ ਮੈਂ ਮਤਲਬ ਜ਼ਿਆਦਾ ਨੀ ਹਾਂ ਮੇਰਾ ਭਰਾ ਜਦੋਂ ਕਵੇ ਵੀ ਮ ਉਹਦੇ ਨਾਲ ਜਦੋਂ। ਕੋਈ ਹੁੰਦਾ ਨੀ ਖੇਡਣ ਨੂੰ ਕਿ ਮੈਂ ਓਦਾਂ ਖੇਡ ਲੈਂਦੀ ਹਾਂ ਪਰ ਇੰਨਾ ਮੈਨੂੰ ਆਉਂਦਾ ਨੀ।
ਕੀ ਖੇਲਦੇ ਹੋਰਾ?
ਹਾ ਹੋ ਤੂ ਨਹੀਂ ਖੇਡਿਆ? ਜਿਆਦਾ ਚਿੜੀ ਛਿਖਾ ਖੇਡਦੀ ਮੈਂ।
ਅੱਛਾ।
ਤੇਨ ਬੰਦ ਸੀ। ਹਾਂਜੀ, ਤੁਸੀਂ ਖੇ ਲੈਂਦੇ ਹੋ?
ਹਾਂਜੀ, ਹਾਂ ਮੈਡਮ ਮੈਂ ਸਾਰੀਆਂ ਗੇਮਾਂ ਖੇਡ ਲੈਂਦੀ ਹਾਂ ਮੈਂ ਸਾਰਿਆਂ 'ਚ ਹੀ ਇੰਟਰਸਟ ਹ ਮੇਰਾ ਤਾਂ।
ਹਾਂਜੀ, ਹਾਂ। ਜੇ ਨਾਨਕੇ ਵਗੈਰਾ ਚੱਲ ਜੀਏ ਓਥੇ ਵੀ ਬੋਤ ਜ਼ਾਦਾ ਗੇਮਾਂ ਖੇਲ ਲੈਂਨੇ ਓਨਾਂ ਨਾਲ। ਜਿਵੇਂ ਬਰਫ਼ ਪਾਨੀ, ਫੜਨ ਫੜੀਕਾ, ਲੂਕਨ ਮਿਚੀ
ਅੱਛਾ ਜੀ ਮੈਂ ਨਿੱਕੀ ਹੁੰਦੀ ਖੇਡਦੀ ਹੁੰਦੀ ਸੀ ਏ ਗੇਮਾਂ ਹੁਨ ਤਾਂ ਬਸ ਚਿੜੀ ਛਿਕਾ ਈ ਰੈ ਗੇਆ।
ਹਾਂਜੀ ਹਾਂ ਨਿੱਕੀ ਹੁੰ ਨਿੱਕੀ ਹੁੰਦੀ ਓ ਖੇਡਦੀ ਹੁੰਦੀ ਸੀ ਹੁਨ ਤਾਂ ਨੀ ਖੇਡਦੀ।
ਜ਼ਾਦਾ ਕੇੜੀ ਪਸੰਦ ਸੀ।
ਕੀ ਗੱਲ ਹੋਈ ਪੁੱਛ ਲੈ ਠੀਕ ਐਂ। ਹਾਂ ਮੈਂ ਸੈਟ ਆਂ, ਹੈਲੋ।
ਮੈਂ ਕਿਆ ਜ਼ਾਦਾ ਕੇੜੀ ਪਸੰਦ ਸੀ ਕੋਲ ਖੇ ਓਹ ਖੇਡ
ਖੇਡ ਤਾਂ ਬਸ ਮੈਂ ਹਰਿੱਕ ਏ ਖੇਡ ਲੈਂਦੀ ਸੀ ਵੀ ਜ਼ਾਦਾਤਰ ਮੇਰੇ ਵਾਸਤੇ ਬੈਟਬੋਲ ਈ ਪਸੰਦ ਸੀ।
ਅੱਛਾ ਜੀ।
ਚਲੋ ਵਦੀਐ। ਮੈਂ ਤਾਂ ਮੈਨੂੰ ਪਤਾ ਨਿੱਕੀ ਹੁੰਦੀ ਨੂੰ ਬਰਫ ਪਾਨੀ ਬੋਤ ਪਸੰਦ ਹੁੰਦਾ ਸੀਗਾ ਮੈਂ ਓ ਖੇਡਦੀ ਹੁੰਦੀ ਸੀਗੀ।
ਬਰਫ਼ ਪਾਣੀ ਤਾਂ ਮੈਂ ਵੀ ਬਹੁ, ਬਰਫ਼ ਪਾਣੀ ਵੀ ਮੈਂ ਬਹੁ ਵਾਰੀ ਖੇਡੇਆ।
ਹਾਂਜੀ, ਮੈਨੂੰ ਨਾ ਵਾਰੀ ਦੇਨ ਚ ਬਹੁ ਮਜ਼ਾ ਆਂਦਾ। ਵੀ ਵਾਰੀ ਮੈਂ ਦੇ ਤਾਂ ਮਤਲਬ ਕੇ ਤਾਂਹੀ ਮੈਨੂੰ ਖੇਡਨਾ ਵਦੀਆ ਲੱਗਦਾ ਸੀ।
ਜਿਵੇਂ ਬੱਚੇ ਓਹ ਕਰਦੇ ਨੇ ਵੀ ਮੈਂ ਨੀ ਵਾਰੀ ਦੇਨੀ ਤੂੰ ਦੇ-ਦੇ।
ਪਰ ਮੈਨੂੰ ਏਹ ਸੀ ਬਸ ਓਸ ਗੇਮ ਚ ਏਦਾਂ ਸੀ ਵੀ ਮੈਂ ਵਾਰੀ
ਹਾਂਜੀ ਹਾਂ ਮੈਨੂੰ ਵੀ ਐਵੀਂ ਹੁੰਦਾ ਸੀ ਵੀ ਮੈਂ ਈ ਵਾਰੀ ਦੇਨੀ ਆ ਜਿਵੇਂ ਓਹ ਖੇਲਦੇ ਹੁੰਦੇ ਸੀ ਇੱਕ ਪਤਾ ਨੀ ਕੇੜੀ ਗੇਮ ਸੰਗਲੀ ਜੋਟਾ।
ਹੂੰ।
ਕੋਟਲਾ ਛਪਾਕੀ
ਸੰਗਲੀ ਜੋਟਾ ਕਿੱਦਾਂ ਖੇਡਦੇ ਹੁੰਦੇ ਸੀ।
ਓਹ ਜਿਵੇਂ ਦੇਖੋ ਵੀ ਇੱਕ ਜਾਨੇ ਨੂੰ ਜਿਵੇਂ ਹੁਨ ਆਪਾਂ ਨੇ ਦਾਈਂ ਦੇਨੀ ਐ ਇੱਕ ਜਨਾ ਈ ਦੇਊਗਾ ਫੜ ਕੇ। ਜੇ ਆਪਾਂ ਨੇ ਇੱਕ ਇੱਕ ਜਾਨੇ ਨੂੰ ਫੜਤਾ ਫੇਰ ਓਹ ਆਪਨੇ ਨਾਲ ਹੀ ਲੱਗਜੂਗਾ ਹੱਥ ਫੜ ਕੇ। ਫੇਰ ਦੇ ਜਨੇਆ ਨੇ ਫੜਨਾ ਹੁੰਦਾ ਸੀ।
ਅੱਛਾ ਜੀ ਹਾਂ ਮਤਲਬ ਕਿ ਜਿਨੂੰ- ਜਿਨੂੰ ਫੜੀ ਜਾਓ ਨਾ, ਓ ਨਾਲ ਜੁੜ ਜਾ
ਨਾਲ ਅਟੈਚ ਹੋਈ ਜਾਂਦੇ ਸੀ।
ਅੱਛਾ ਜੀ।
ਹਾਂਜੀ ਹਾਂ, ਐਮੀ ਨਾਲ ਅਟੈਚ ਚ ਹੋ ਕੇ ਫਿਰ ਫੜਦੇ ਸੀਗੇ ਬਸ ਫਿਰ ਸਾਰੇ ਪੂਰੇ ਹੋ ਜਾਂਦੇ ਸੀ।
ਅੱਛਾ ਜੀ।
ਬਾਂਦਰ ਕਿਲਾ ਖੇਡਦੇ ਹੁੰਦੇ ਸੀ ਬਹੁ ਸਾਰਾ ਗੇਮਾਂ ਸੀਗੀਆਂ।
ਓ ਤੁਸੀਂ ਕਿੱਦਾਂ ਖੇਡਦੇ ਬਾਂਦਰ ਕਿਲਾ ਏ ਨੀ ਮੈਂ ਕਦੀ ਖੇਡੀ।
ਏ ਗੇਮ ਹੁੰਦੀ ਸੀ ਜਿਵੇਂ ਦੇਖੋ, ਚੱਪਲਾਂ ਹੁੰਦੀਆਂ ਸੀਗੀਆਂ ਰੱਖੀਆਂ
ਹਾਂਜੀ।
ਓਦੇ ਉੱਤੇ ਇਨਸਾਨ ਖੜਾ ਹੁੰਦਾ ਸੀ ਓ ਚੋਂ ਉੱਥੋਂ ਕੱਢ-ਕੱਢ ਕੇ ਮਾਰਨੀਆਂ ਹੁੰਦੀਆਂ ਸੀਗੀਆਂ।
ਵੀ ਓਥੋਂ ਕੱ ਚੱਕਨੀਆਂ ਹੁੰਦੀਆਂ ਸੀ। ਓਹ ਈ ਇੱਕ ਓਥੇ ਜੇੜਾ ਚੱਪਲਾਂ ਉੱਪਰ ਖੜ੍ਹਾ ਹੁੰਦਾ ਸੀ ਓਨੇ ਰੋਕਨਾ ਹੁੰਦਾ ਸੀਗਾ ਐਵੇਂ।
ਅੱਛਾ ਜੀ ਇਹਦਾ ਵੈਸੇ ਔਖਾ ਹੈ ਨਾ। ਵੀ ਮਤਲਬ ਚੱਪਲਾਂ ਮਾਰਦਾ ਕੌਣ ਸੀਗਾ।
ਚੱਪਲਾਂ ਮਾਰਦਾ ਨੀ ਸੀਗਾ ਵੀ ਜਿਵੇਂ ਚੱਪਲਾਂ ਪਈਆਂ ਨੇ ਉਹਦੇ ਉੱਤੇ ਇਨਸਾਨ ਖੜ੍ਹਾ ਵੀ ਉਹ ਤੋ ਥੱਲੋ ਖਿੱਚੀ ਜਾਂਦੇ ਸੀਗੇ।
ਅੱਛਾ ਤੇ ਜਿਹੜਾ ਖੜਾ ਆ ਚ ਉਹਦਾ ਕੀ ਕੰਮ ਹੁੰਦਾ।
ਉਹਦਾ ਬਸ ਵੀ ਚੱਪਲਾ ਕੋਈ ਚੱਕੇ ਨਾ ਉੱਥੇ। ਵੀ ਜਿਵੇਂ ਸਰਕਲ ਦੇ ਵਿੱਚ ਖੜਾ ਹੁੰਦਾ ਸੀ। ਆਲੇ ਦੁਆਲੇ ਤੋ ਕਦੇ ਕੋਈ ਖਿੱਚ ਲੈਂਦਾ ਸੀ ਥੱਲੋ ਚੱਪਲ ਕਦੇ ਕੋਈ।
ਅੱਛਾ ਤੇ
ਹਾਂਜੀ ਹਾਂ ਬੌਤ ਸਾਰੀਆ ਗੇਮਾ ਸੀਗਾ। ਮੈਂ ਤਾਂ ਅਥਲੈਟਿਕਸ ਤੋਂ ਵੀ ਫ ਫਾਸਟ ਓਨਦੀ ਹੁੰਦੀ ਸੀ ਸਕੂਲ ਚ ਅਥਲੈਟਿਕਸ ਦੇ ਵਿੱਚ।
ਹਾਂਜੀ ਹਾਂ ਮੈਨੂੰ ਤਾਂ ਬੌਤ ਜਾਦਾ ਪ੍ਰਾਈਜ਼ ਵੀ ਮਿਲੇ ਹੋਏ ਨੇ।
ਕਿਹੜੀ ਰੇਟ ਚ ਮਿਲੇ ਜਾਦਾ ਪ
ਕਿਵੇਂ ਅਥਲੈਟਿਕਸ ਜਾਦਾ ਖੇਡਦੀ ਸੀ ਮੈਂ ਅਥਲੈਟ ਟਿਕਸ, ਕਰਾਟੇ।
ਅੱਛਾ ਜੀ ਚਲੋ ਵਧੀਆ ਫੇਰ ਤੋ।
ਜੀ ਤੇ ਮੈਂ ਕ੍ਰਿਕਟ ਵੀ ਖੇਡਦੀ ਸੀਗੀ ਸਕੂਲ ਚ।
ਹ ਤੇ ਤੁਡੇ ਜਿੱਦਾਂ ਸਿਖਾਂਦੇ ਸੀ ਸਕੂਲ ਦੇ ਵਿਚੇ ਹੀ।
ਹਾਂਜੀ ਹਾਂ ਸਾਡੇ ਹੁੰਦੇ ਸੀਗੇ ਫਿਜ਼ਕਲ ਟੀਚਰ। ਉਸ ਖਾਂਦੇ ਹੁੰਦੇ ਸੀਗੇ ਸਾਨੂੰ ਸਾਰਾ ਕੁਛ ਟ੍ਰੇਨਿੰਗ ਲੱਗਦੇ ਹੁੰਦੇ ਸਾਡੀਆ ਤੇ
ਸਹੀ ਹੈ।
ਮੇਰਾ ਤਾਂ ਮਨ ਵੀ ਬਸ ਪੁਲਿਸ ਚ ਹੀ ਹੈ ਵੀ ਜਾਦੇ।
ਅੱਛਾ ਜੀ।
ਹਾਂਜੀ ਹਾਂ।
ਸਾਡੇ ਮੈਂ ਜਿੱਦਾਂ ਤੁਸੀਂ ਕਬੱਡੀ ਖੇਡੀ ਕਦੇ?
ਕਬੱਡੀ ਹਾਂ ਥੋੜ੍ਹੀ ਬਹੁਤੀ ਖੇਡੀ ਹੈ ਵੀ ਬਸ ਜਿਵੇਂ ਨੋਰਮਲ ਟਾਈਪ ਆਪਾਂ ਪਿੰਡਾਂ ਚ ਖੇਡਦੇ ਆ ਐਵੇਂ ਖੇਲੀਏ।
ਅੱਛਾ ਮੈਨੂੰ ਇਹ ਬਹੁਤ ਮੈਂ ਇਹ ਖੇਡੀ ਹੋਈ ਆ ਛੋਟੀ ਹੁੰਦੀ ਮੈਂ ਸਕੂਲ ਵਿੱਚ। ਹੂੰ ਹੁਣ ਤਾਂ ਚੇਤੇ ਭੁੱਲੀਆਂ ਹੋਈਆ ਆ। ਪਹਿਲਾ ਬੋਹ ਖੇਡੀ ਦੀਆ ਸੀਗੀਆ।
ਹਾਂਜੀ ਹਾਂ।
ਹਾਂਜੀ
ਮੇਰੇ ਤੇ ਸਭ ਕੁਛ ਸਾਰੀਆਂ ਗੇਮਾਂ ਯਾਦ ਨੇ ਮੇਰੇ ਚੋਂ ਬਚਪਨ ਗਿਆ ਹੀ ਨੀ ਹੈਗਾ।
ਹਮ ਸਗੋਂ ਵਧੀਆ ਖੇਡਣਾ ਜਾਦਾ ਵਧੀਆ ਹੁੰਦਾ ਇਹਦੇ ਨਾਲ ਆਪਣਾ ਦਿਮਾਗ ਵੀ ਚੁਸਤ ਰਹਿੰਦਾ ਆ ਹਨਾ। ਓਦਾਂ ਤਾਂ ਬੰਦਾ ਨੀ ਤਾਂ ਅੱਜ ਕੱਲ ਦੇ ਜਵਾਕ ਫੋਨਾ ਚ ਹੀ ਬੜੇ ਰਹ
ਹਾਂਜੀ ਹਾਂ ਫੋਨਾ ਚ ਹੀ ਵੱਡੇ ਰਨੇ ਸਹੀ ਗੱਲ ਹੈ। ਭੋਨਾ ਨ ਦਿਮਾਗ ਡੁੰਨ ਕਰਕੇ ਇਹਨਾਂ ਦਾ।
ਸਹੀ ਗੱਲ ਆ ਆਪਾਂ ਕਿੱਥੇ ਇੰਨਾ ਚਲਾਦੇ ਹੁੰਦੇ ਸੀਗੇ।
ਹਾਂਜੀ ਹਾਂ ਉਦੋਂ ਇੰਨਾ ਮਿਲਦਾ ਹੀ ਨਹੀਂ ਸੀ।
ਹ ਉਹ ਤਾਂ ਹੁਣੇ ਹੀ ਆ ਲੋਕਡਾਊਨ ਤੋਂ ਬਾਦ। ਕੰਮ ਕੁਮ ਫੋਨਾਂ ਤੇ ਆਉਣ ਲੱਗ ਪਏ ਨਾ ਬੱਚੇ ਜਾਦਾ ਹੁਣ ਫੋਨ ਹੀ ਚਲਾਉਂਦੇ ਆ।
ਸਹੀ ਗੱਲ ਐ
ਹਾਂਜੀ
ਹਾਂਜੀ ਹਾਂ ਅੱਗੇ ਕਿਹੜੀਆਂ ਪੜ੍ਹਾਈਆਂ ਫੋਨਾਂ 'ਤੇ ਹੁੰਦੀਆਂ ਸੀ
ਹਮ ਅੱਗੇ ਕਿੱਥੇ ਬਸ ਏਦਾਂ ਹੀ ਜਾਣਾ ਉ ਹਾਜ਼ਰੀ ਲੱਗਣੀ ਹੁਣ ਤਾਂ, ਚਲੋ ਵੈਸੇ ਕਿਤੇ ਵਧੀਆ ਵੀ ਆ ਪ੍ਰੋਪਰ ਗਰੁੱਪ ਵਿੱਚ ਭੇਜ ਦਿੰਦੇ ਆ ਹਾਜ਼ਰੀ ਜੋ ਕੋਈ ਬੱਚਾ ਨਹੀਂ ਪਹੁੰਚਿਆ ਪੂਨ।
ਹਾਂਜੀ
ਫੈਦੇ ਵੀ ਆ ਨੁਕਸਾਨ ਵੀ ਆ
ਹਾਂਜੀ ਹਾਂ ਫੈ ਉਹ ਤਾਂ ਆਪਣੇ ਹੱਥ ਚ ਆ ਜੇ ਆਪਾਂ ਵਧੀਆ ਫੈਦੇ ਲਵਾਂਗੇ ਆਪਾਂ ਨੂੰ ਫਾਇਦਾ ਵੀ ਹੋਊਗਾ ਜੇ ਆਪਾਂ ਨੁਕਸਾਨ ਪਹੁੰਚਾਵਾਂਗੇ ਆਪਣੇ ਆਪ ਨੂੰ ਉਹ ਆਪਣੇ ਤੇ ਆ ਡੀਪੈਂਡ ਐ
ਹਾਂਜੀ
ਹਾਂਜੀ ਹਾ ਫ਼ਾਇਦੇ ਤਾਂ ਬਹੁਤ ਨੇ ਫੋਨ ਦੇ ਵੀ ਪਰ ਆਪਾਂ ਨੂੰ ਆਪਾਂ ਨੂੰ ਕਿਵੇਂ ਯੂਜ ਕਰਨੇ ਉਹ ਹਿਸਾਬ ਹੋਣਾ ਚਾਹੀਦਾ ਆਪਾਂ ਨ
ਹਮ ਸਹੀ ਗੱਲ ਆ
ਹਾਂਜੀ
ਤੁਹਾਨੂੰ ਪਸੰਦ ਆ ਜ਼ਿਆਦਾ ਫੋਨ ਕੇ ਖੇਡਣਾ ਜ਼ਿਆਦਾ ਪਸੰਦ ਆ
ਮੈਨੂੰ ਖੇਡਣਾ ਹੀ ਜ਼ਿਆਦਾ ਪਸੰਦ ਹੈ ਮੈਂ ਫੋਨ ਤਾਂ ਬਹੁਤ ਜ਼ਿਆਦਾ ਘੱਟੇ ਯੂਜ ਕਰਦੀ ਆਂ
ਚਲੋ ਵਧੀਆ ਕਿਉਂਕਿ ਹੁਣ ਮਾਹੌਲ ਹੀ ਇ ਦਾਂ ਦਾ ਹੋ ਗਿਆ ਨਾ ਵੀ ਮਤਲਬ ਆਪਾਂ ਵੀ ਬੇਸ਼ੱਕ ਤੁਹਾਨੂੰ ਪਤਾ ਜ਼ਰੂਰ ਆ ਵੀ ਏਦੇ ਆ ਫੈਦੇ ਆ ਨੂੰ ਸਾਨ ਤਾਂ ਵੀ ਆਪਾਂ ਉਹੀ ਕੰਮ ਕਰਦੇ ਜਿਹਦੇ ਨੁਕਸਾਨ ਆ ਕਿਉਂਕਿ ਮਾਹੌਲ ਓਦਾਂ ਦੇ ਬਣ ਚੁੱਕੇ ਆ
ਹਾਂਜੀ ਹਾਂ
ਹਾਂ ਜਿੱਦਾਂ ਹੁਣ ਮੇ ਤੋਂ ਵੀ ਮੈਨੂੰ ਵੀ ਵਿੱਚ ਕ ਜੇ ਬਹੁ ਆਦਤ ਪੈ ਗਈ ਸੀ ਫੋਨ ਛੱਡਦੀ ਨੀ ਸੀ ਹੁੰਦੀ, ਪਰ ਹੌਲੀ ਹੌਲੀ ਸਮਝ ਆਇਆ ਵੀ ਕੋਈ ਫੈਦਾ ਨੀ ਹੈਗਾ ਇਹਦਾ
ਹਾਂਜੀ ਹਾਂ ਫੋਨ ਕਿਹੜਾ ਆਪਾਂ ਨੂੰ ਖਾਣ ਨੂੰ ਦੇ ਕੇ ਜਾਊਗਾ ਉਹ ਤਾਂ ਆਪਾਂ ਨੇ ਦੇਖਣਾ ਵੀ ਫੋਨ ਤੋਂ ਕੀ ਕੰਮ ਲੈਣਾ ਕੀ ਨਹੀਂ ਲੈਣਾ
ਸਹੀ ਗੱਲ ਆ ਉਹੀ ਬਸ ਟੈਮ ਖ਼ਰਾਬ ਕਰੀ ਜਾਣਾ ਦਿਮਾਗ ਖ਼ਰਾਬ ਵੀ ਹੋਈ ਜਾਣਾ ਨਾਲ ਉਹਦੇ ਨਾਲੋਂ ਬੰਦਾ ਕੋਈ ਚੱਜ ਕਮ ਕਰੱਲੋ।
ਹਾਂਜੀ ਹਾਂ
ਹਾਂਜੀ
ਤੁਹਾਡੇ ਮੰਮਾ ਵਗੈਰਾ ਕਰ ਲੈਂਦੇ ਨੇ ਕੋਲਸ
ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕੀ ਕਦੇ ਉਹ
ਹਾਂਜੀ
ਮੈਨੂੰ ਨਾਮ ਨੀ ਯਾਦ ਆ ਰਿਹਾ, ਖੋ ਖੋ ਖੇਡੀ ਕਦੇ?
ਹਾਂਜੀ ਖੋ ਖੋ ਵੀ ਖੇਡੀ ਆ ਬਹੁਤ ਜ਼ਿਆਦਾ
ਛਾ ਹੋਰ ਕੋਈ ਗੇਮ ਕੋਈ ਹੋਰ ਖੇਡਾਂ
ਨਾਂ ਜ ਹੋਰ ਖੇਡਾਂ ਦੇ ਟੈਮ ਤਾਂ ਮੇਰੇ ਹਾਲੇ ਕੋਈ ਵੀ ਯਾਦ ਨਹੀਂ ਹੈਗੇ
ਅੱਛਾ ਜੀ
ਤਾਸ ਵਗੈਰਾ ਬਹੁਤ ਖੇਡੇ ਨੇ ਮੇਨੇ
ਉਹ ਹੁੰਦੀ ਸੀਗੀ ਉਹਨੂੰ ਪਤਾ ਨੀ ਪੀਚੋ ਕਹਿ ਦਿੰਦੇ ਆ ਹਨਾ
ਹਾਂਜੀ ਹਾਂ ਪੀਚੋਂ ਪੀਚੋ ਬਹੁਤ ਜ਼ਿਆਦਾ ਘੱਟ ਖੇਲੇ ਮੈਨੇ ਬਹੁਤ ਜ਼ਿਆਦਾ ਘੱਟ
ਅੱਛਾ ਜੀ ਪਰ ਜ਼ਿਆਦਾਤਰ ਕੁੜੀਆਂ ਉਹੀ ਖੇਡਦੀਆਂ ਮ ਲਬ ਉਹ ਤਾਂ ਮੈਂ ਹਜੇ ਵੀ ਖੇਡ ਲੈਂਨੀ ਏ
ਪੀਚੋ ਤਾਂ ਮ ਬਹੁਤ ਜ਼ਿਆਦਾ ਇੱਕ ਦੋ ਵਾਰੀ ਹੀ ਖੇਲੀ ਹੋਗੀ ਕਿਉਂਕਿ ਮੈਂ ਕੁੜੀ ਆਲੇ ਕੰਮ ਤਾਂ ਬਿਲਕੁਲ ਕਰਦੀ ਹੀ ਨੀ
ਅੱਛਾ ਜੀ
ਹਾਂਜੀ ਜੇ ਮੈਂ ਜਿਵੇਂ ਦੇਖੋ ਮੈਂ ਸੂ ਵੀ ਬਹੁ ਜ਼ਿਆਦਾ ਥੋੜ੍ਹੇ ਬਹੁਤ ਈ ਲੈਨੀ ਆਂ ਵੀ ਮੈਨੂੰ ਇੰਨਾ ਸ਼ੌਂਕ ਨਹੀਂ ਸੂਟਾਂ ਦਾ ਜੁੱਤੀ ਵਗੈਰਾ ਮਤਲਬ ਬਸ ਸ਼ੂਜ ਦੀ ਬਹੁਤ ਸ਼ੌਕੀਨ ਐ ਮੈਂ
ਅੱਛਾ ਬੂਟਾਂ ਦੀ
ਹਾਂਜੀ ਹਾਂ
ਚਲੋ ਵ
ਹਾਂਜੀ ਹਾਂ ਬਾਰੇ ਵੀ ਜੇ ਮੇਰੀ ਬੂਆ ਹੁਣੀ ਗਏ ਹੋਏ ਨੇ ਮੈਨੂੰ ਉਹ ਸ਼ੂਜ਼ ਹੀ ਭੇਜਦੇ ਨੇ
ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ